ਸਸਰਿਆ ਕਾਲ ਵੀਰੇ।
ਸਾਸਰੀ ਕਾਲ ਭੈਣੇ
ਹੋਰ ਕੀ ਕਰ ਰੇ ੳ।
ਬੈਠੇ ਹੈਗੇ ਆ ਬਹੁ ਹੁਨੇ ਆਏ ਹੈਗੇ ਕੰਮ ਤੋਂ।
ਅੱਛ
ਹਾਂਜੀ।
ਹੋਰ ਸੁਣਾਓ?
ਹੋਰ ਸੁਣਾਓ?
ਤੁਸੀਂ ਸੁਣਾਓ ਭੈਣੇ
ਬਸ ਮੈਂ ਵੀ ਵਧੀਆ।
ਹੋਰ। ਪੜ੍ਹਾਈ ਚੱਲ ਰੀ ਹੈਗੀ ਐ।
ਆਹੋ ਬੱਚੇ ਜਾਂਦੇ ਨੇ।
ਅੱਛਾ ਤੁਸੀਂ ਵੀ ਤੇ ਕੈ ਰਏ ਸੀ, ਪੜ੍ਹਾਈ ਕਰਨ ਨੂੰ।
ਨਾ ਪਰ ਮੈਂ ਕੀਤੀ ਸੀ। ਚਾਲ
ਤੇ ਕਰ ਲੋਨਾ
ਟਾਈਮ ਈ ਨੀ ਮਿਲਦਾ।
ਘਰ ਬੈ ਕੇ ਤਾਂ ਪੜ੍ਹਦਾ ਹੁੰਦਾ ਏ।
ਤੇ ਟਾਈਮ ਵੀ ਤੇ ਮਿਲਣਾ ਚਾਹੀਦਾ ਏ ਨਾ ਸਾਰਾ ਦਿਨ ਰੋਟੀ ਸਬਜ਼ੀ ਬਣਾਓ।
ਰਾਤ ਨੂੰ ਪੜ੍ਹ ਲੋ, ਦੋ-ਚਾਰ ਘੰਟੇ।
ਆਹੋ ਰਾਤ ਨੂੰ ਨੀਂਦਰ ਆ ਜਾਂਦੀ ਏ।
ਰਾਤ ਤੇ ਆਪਣੀ ਐਗੀ। ਕੁਝ ਕਰੇਗੀ ਤਾਂ ਬਣ ਜਾਏਗੀ। ਨੀ ਤੇ ਰੋਟੀਆਂ ਬਣਾਂਦੀ ਰਹਿ ਜੇਏਗੀ।
ਆਹੋ ਵੇਖਦੇ ਆ।
ਹਾ। ਪੜ੍ਹ ਲਓ ਬਹੁਤ ਅੱਛਾ ਹੈਗਾ। ਜੋਬ ਲੱਗ ਜਾਣੀ ਆ ਤੁਹਾਡੀ ਸਰਕਾਰੀ। ਟੀਚਰ ਦੇ।
ਆਹੋ।
ਕੰਮ ਠੀਕ ਹੈਗਾ। ਉ ਨੀ ਆਏ ਹੈਗੇ ਫੇਰੀ ਤੋਂ
ਅੱਛਾ।
ਹਾਂ ਅੱਜ, ਆਪਣਾ ਤਾਂ ਘੁੰਮਣ ਦਾ ਕੰਮ ਹਾਂ, ਹਾ ਪਿੰਡਾਂ ਚ ਜਾਂਦੇ ਹੈਗੇ। ਦੂਰ-ਦੂਰ ਆਹੋ। ਰਾਜਸਥਾਨ ਆਲੇ ਪਾਸੇ ਜਾਂਦੇ ਆ ਸਰਦੀ ਵਿੱਚ--ਵਿੱਚ।
ਅੱਛਾ।
ਹਾਂਜੀ, ਸੂਟ ਵੇਚਦੇ ਹੈਗੇ।
ਅੱਛਾ।
ਲੇਡੀਜ਼ ਸੂਟ ਹਾਂਜੀ।
ਤੇ ਚੰਗੇ ਹੁੰਦੇ ਨੇ।
ਹਾਂ, ਅੱਛੇ ਵਾਲੇ ਵੇਚਦੇ ਜੇ।
ਵਧੀਆ ਵਾਲੇ ਹੁਂਦੇ ਨੇ।
ਵਧੀਆ ਵੀ ਉਂਦੇ ਨੇ, ਘਟੀਆ ਵੀ ਉਂਦੇ ਨੇ।
ਅੱਛਾ, ਮੈਂ ਵੀ ਦੇਖ ਲਾਂਗੀ।
ਦੇੇਖ ਲੈਣਾ, ਤੁਹਾਨੂੰ ਕੋਰੀਅਰ ਕਰਾ ਦਾਂਗਾ।
ਆਹੋ! ਤੁਸੀਂ ਫੋਟੋ ਭੇਜ ਦੇਣਾ ਮੈਨੂੰ।
ਆਹੋ! ਵੀਡੀਓ ਕੋਲ ਕਰਨਾ ਤੁਸੀ ਮੈਨੂੰ।
ਅੱਛਾ।
ਆਹੋ! ਤੁਹਾਨੂੰ ਮਾਰਕੀਟ ਵਿਖਾ ਦਾਂਗਾ ਕਿ ਜੇਹੜਾ ਪਸੰਦ ਹੋਏਗਾ ਤੁਹਾਡੇ ਵਾਸਤੇ ਲਈ ਆਵਾਂਗਾ।
ਅੱਛਾ।
ਹਾਂਜੀ, ਕੋਟਨ ਦਾ ਮਾਲ ਆਇਆ ਪਇਆ ਬੜਾ ਵਤੀਆ ਬੜਾ ਵ ਵਧੀਆ ਐ ਭੈਣੇ।
ਅੱਛਾ, ਤੇ ਪਾਰਟੀਵਿਅਰ ਵੀ ਹੁੰਦਾ ਏ।
ਪਾਰਟੀ ਵੇਅਰ ਵੀ ਉਂਦੇ ਜੇ।
ਤੇ ਡੇਲੀ ਯੂਜ ਵਿੱਚ ਵੀ।
ਹਾਂਜੀ, ਡੇਲੀ ਯੂਜ ਦੇ ਤੇ ਹੁੰਦੇ ਦੇ ਸਾਡੇ ਕੋਲ।
ਅੱਛਾ, ਮੈਂ ਵੀ ਦੋ ਤਿੰਨ ਲੈਣੇ ਜੇ।
ਕੋਈ ਨੀ ਲੈ ਲੈਣਾ ਦੋ ਲੋ, ਚਾਰ ਲੋ।
ਸਾਨੂੰ ਵਧੀਆ-ਵਧੀਆ ਰੇਟ ਤੇ
ਹਾਂ ਦੇਦਾ ਹਾ ਠੀਕ ਲਾ ਦੇਗਾ ਜੇ
ਆਹੋ!
ਜੋ ਰੇਟ ਆਏਗਾ ਓ ਰੇਟ ਲੱਗੇਗਾ ਭੈਣੇ ਤੁਹਾਨੂੰ ਤਾਂ। ਮੰਮੀ-ਮੰਮੀ ਵਾਸਤੇ ਵੀ ਲੈ ਲੈਣਾ ਆਪਣੇ।
ਆਹੋ ਦੇਖ ਲਾਂਗੇ ਮੰਮੀ ਦੇ ਵਾਸਤੇ ਵੀ ਲੈਣੇ ਜੀ।
ਮੰਮੀ ਕਰਦੀ ਹੈਗੀ ਜੋਬ ਬੁਣ ਕੇ ਛੱਡ ਦਿੱਤੀ ਐ।
ਛੱਡ ਦਿੱਤੀ ਏ।
ਕੀ ਗੱਲ ਤਬੀਅਤ ਠੀਕ ਨੀ ਰੈਂਦੀ ਕੇ।
ਆਹੋ ਉਨਾਂ ਨੂੰ ਨਾ ਬੀ ਪੀ ਦੀ ਦਿੱਕਤ ਰੈਂਦੀ।
ਅੱਛਾ, ਓ ਬੀ ਪੀ ਦੀ ਗੋਲੀ ਨੀ ਖਾਂਦੇ ਕੇ।
ਆ ਨਈ ਖਾਂਦੇ ਨੇ। ਲਾ ਰੱਖੀਏ ਡਾਕਟਰਾਂ ਨੇ।
ਖਾਣੀ ਪੈਂਦੀ ਹੈਗੀ ਨਾ।
ਆਹੋ!
ਖਾ ਖਾਂਦੇ ਨੀ ਹੋਣੀ ਓ, ਕਦੀ-ਕਦੀ ਖਾਂਦੀ ਹੋਣੀ ਅ ਜੇ।
ਆਹੋ! ਛੱਡ ਦਿੰਦੇ ਨੇ ਵੱਲੋਂ ਵਿੱਚ ਵਿੱਚੋਂ ਠੀਕ ਹੋ ਜਾਂਦੇ ਨੇ ਤੇ ਛੱਡ ਦਿੰਦੇ ਨੇ।
ਮੌਸਮ, ਠੀਕ ਹੈਗਾ ਤੁਹਾਡੇ ਉੱਦੇ 'ਤੇ ਕੀ ਗਰਮੀ ਹੈਗੀ?
ਸਾਡੇ ਏਤੇ ਤੇ ਬੋ ਗਰਮੀ ਹੈਗੀ ਏ।
ਆਹੋ ਏਧੇ ਵੀ ਗਰਮੀ ਹੈਗੀ ਏ।
ਅੱਛਾ!
ਹਾਂਜੀ।
ਠੀਕ ਈ ਨੀ ਹੁੰਦਾ ਪਿਆ ਮੌਸਮ।
ਆਹੋ ਬਸ ਹੁਣ ਬਰਸਾਤਾਂ ਲੱਗ ਜਾਣਗੀਆਂ।
ਆਹੋ ਸਾਵਣ ਲੱਗ ਜੇਗਾ।
ਹਾਂ ਸਾਵਣ ਲੱਗੇਗਾ ਨਾ ਹੁਣ।
ਕਦੋਂ ਲੱਗਣਾ ਏ?
ਏ ਅਠਾਵੀ ਤਰੀਕ ਤੋਂ ਦੱਸ ਰੇ ਸੀ।
ਅੱਛਾ।
ਹਾਂਜੀ। ਸਾਵਣ ਜੋਤ 'ਤੇ ਜਾਂਦੇ ਓ ਤੁਸੀਂ ਹਰਿਦੁਆਰ।
ਆਹੋ ਜਾਂਦੇ ਤੇ ਆ ਮਤਲਬ ਕਦੇ-ਕਦੇ ਜਾਂਦੇ ਆ। ਹਮੇਸ਼ਾ ਨੀ ਜਾਂਦੇ।
ਅੱਛਾ ਜੀ। ਕਿੰਨੇ ਸਾਲ ਹੋਗੇ ਜੇ, ਗਏ?
ਐ ਪਿਛਲੇ ਸਾਲ ਤੇ ਗਏ ਸੀ ਅਸੀਂ।
ਚਲੋ ਹੁਣ ਦੇ ਵਾਰੀ ਚੱਲਾਂਗੇ।
ਆਹੋ ਦੇਖਦੇ ਆ ਚੱਲਾਂਗੇ।
ਕੋਈ ਨੀ ਘੁੰਮ ਆਵਾਂਗੇ।
ਆਹੋ!
ਰੋਣਕ ਮੇਲਾ ਵੇਖ ਕੇ ਆਵਾਂਗੇ।
ਆਹੋ ਰਸ਼ ਵੀ ਤੇ ਬਾਲਾ ਹੁੰਦਾ ਏ।
ਕੋਈ ਗੱਲ ਨੀ ਕੀ ਹੈਗਾ ਆਪਣੀ ਗੱਡੀ ਤੇ ਚੱਲਾਂਗੇ ਤੁਸੀਂ ਆ ਜਾਣਾ। ਆਪਣੇ ਸੈਵਨ ਸੀਟਰ ਗੱਡੀ ਹੈਗੀ।
ਅੱਛਾ!
ਹਾਂਜੀ, ਉਹਨੇ ਲਿੱਤੀ ਹੈਗੀ ਨਵੇਂ, ਹਾਂ ਨਵੇਂ ਲਿੱਤੇ ਹੈ ਜੀ ਐੱਫ ਸੀ ਓ।
ਕਿਹੜੀ ਲਿੱਤੀ ਏ?
ਐੱਫ ਸੀ ਓ ਐੱਫ ਸੀ ਓ।
ਅੱਛਾ
ਹਾਂਜੀ।
ਚਲੋ ਫਿਰ ਗੁੰਮ ਆਵਾਂਗੇ।
ਆਹੋ ਇਹ ਗੱਡੀ ਮੇਰੇ ਭਤੀਜੇ ਦੇ ਵੀ ਹੈਗੇ ਨਾ ਬੀ ਐਮ ਡਬਲੋ। ਬੈਕ ਸਾਈਡ ਰਹਿੰਦੇ ਜੇ। ਉਹਨਾ ਦੇ ਬੀ ਐਮ ਡਬਲੂ ਹੈਗੇ ਜੀ।
ਅੱਛਾ।
ਆਹੋ। ਵਿੱਚੋਂ ਚੱਕ ਲਿਆ ਸੀ ਮੈਂ ਫੇਰ ਲੈ ਕੇ ਆ ਗਿਆ ਵਾਪਸੀ ਈ ਚੱਕ ਲੈ ਗਿਆ ਗਾ, ਕਹਿੰਦਾ ਮੈਂ ਜਾਣਾ ਹੈਗਾ। ਉਹ ਕਹਿੰਦਾ ਮੈਂ ਜਾਣਾ ਹੈਗਾ। ਬਾਹਰ ਟੂਰ ਤੇ ਜਾਣਾ। ਕਹਿੰਦਾ ਪਿਆ ਸੀ ਟੂਰ ਤੇ ਜਾਣਾ ਹੈਗਾ। ਦੇ ਦੇ ਜਾਏਗਾ, ਸ਼ਿਮਲਾ -
ਅੱਛਾ।
ਆਹੋ ਹਾਜੀ ਓਟੀ ਨੇ ਉੱਤੇੇ ਲੈਬੋਰਟਰੀ ਖੋਲ੍ਹੀ ਜਾਦੀ ਨਾ।
ਅੱਛਾ।
ਸ਼ਿਮਲਾ ਵਿੱਚ ਆਹੋੋ।
ਅੱਛਾ।
ਹਾਂਜੀ, ਤੇ ਐ ਦੀਵੇੈ ਭਤੀਜੇ ਦਿਓ ਤੇ ਜੋਬ ਲੱਗ ਗਈ ਹੈਗੀ।
ਅੱਛਾ।
ਆਹੋ
ਗਾਣੇ ਭੱਜਦੇ ਪਏ ਜੇ ਤੁਹਾਡੇ ਫੋਨ ਵਿੱਚ।
ਆਹੋ, ਇਹ ਬਾਹਰੋਂ ਆਵਾਜ਼ ਆਂਦੀ ਪਈ ਏ।
ਅੱਛਾ।
ਸਾਡੇ ਘਰ 'ਚ ਨਹੀਂ ਵੱਜ ਰਹੇ।
ਪ੍ਰੋਗਰਾਮ ਆ। ਨਰਾਤੇ ਆ।
ਨਹੀਂ ਇਹੀਓ ਘਰ ਵਿੱਚ ਚਲਾ ਕੇ ਹੀ ਬੈਠੇ ਰਹਿੰਦੇ ਨੇ।
ਅੱਛਾ ਜੀ।
ਸਾਰਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਇਹਨਾਂ ਨੇ।
ਕੰਪਲੇਂਟ ਪਾ ਦੋ ਨਾ ਤੁਸੀਂ, ਕੰਪਲੇਂਟ ਕਰਦੋ। ਬੱਚਿਆਂ ਦੇ ਪੜ੍ਹਾਈ ਖ਼ਰਾਬ ਹੋਦੀ ਆ।
ਤੇ ਰਾਤੀਂ ਵੀ, ਵੱਜਦੇ ਰਹਿੰਦੇ ਨੇ।
ਕੋਈ ਗੱਲ ਨੀ ਭੈਣੇ, ਆਪਨੇ ਘਰ ਵਜਾਂਦਾ। ਕੋਈ ਨੀ ਆਪਣੇ ਘਰ ਵਜਾਂਦੇ ਜੇ। ਕੋਈ ਗੱਲ ਨੀ ਹੈਗੀ। ਹਾਂਜੀ, ਜਕੜਾ ਕਰਕੇ ਰੱਖਿਆ ਗਿਆ।
ਇਹ ਬਿਆਰੀ ਗਾਣੇ ਚ
ਹਾਂ।
ਕੈਣਾ ਵੀਰ ਨੂੰ ਕੈਣਾ ਧਮਕਾ ਦੇਗਾ ਏਨਾਂ ਨੂੰ।
ਆਹੋ, ਏਨਾਂ ਨੂੰ ਰਾਤੀ ਆਨ ਦੇਓ?
ਵੀਰ ਆ ਗਯਾ ਹੈਗਾ?
ਨਈ ਓ ਤੇ ਰਾਤੀ ਆਂਦੇ ਨੇ ਅੱਠ ਵਜੇ।
ਅੱਛਾ ਜੀ। ਕੋਈ ਨੀ, ਹੋਰ ਠੀਕ-ਠਾਕ ਜੇ?
ਆਹੋ, ਠੀਕ-ਠਾਕ।
ਸਾਰਾ ਪਰਵਾਰ ਠੀਕ ਜੀ?
ਆਹੋ, ਠੀਕ ਏ।
ਔਰ
ਹੋਰ ਵਦੀਆ ਤੁਸੀਂ ਦੱਸੋ?
ਬਸ ਠੀਕ ਜੀ, ਹੋਂਦਾ ਪਯਾ ਵਾਹਿਗੁਰੂ ਜੀ ਦੀ ਕਿਰਪਾ ਨਾਲ।
ਅੱਛਾ।
ਆਹੋ, ਦਾਲ ਰੋਟੀ ਚੱਲ ਰੀ ਹੈਗੀ। ਹਾਂਜੀ, ਠੀਕ ਐ ਜੀ।
ਕੀ ਕਰ ਰੀ ਏ?
ਬਸ ਹੁਨ ਲੇਟੀ ਪਈ ਹੈਗੀ, ਹੁਨੇ ਆਈ ਹੈਗੀ ਜੋਬ ਤੋਂ। ਸਕੂਲ ਜਾਂਦੀ ਜੇ।
ਅੱਛਾ।
ਹਾਂਜੀ ਛੋਟੇ ਬੱਛੇਆਂ ਨੂੰ ਪੜ੍ਹਾਦੇ। ਐ ਤੇ ਸਕੂਲ ਹੈਗਾ ਨਾਲ ਈ। ਓਦੇ 'ਚ ਚਲੀ ਜਾਂਦੀ ਟਾਈਮ ਪਾਸ ਹੋ ਜਾਂਦਾ ਹੋਰ ਕੀ ਵੇਲੇ ਕੀ ਕਰੇਗੀ ਬੱਚ ਚੇ ਆਂ ਦਾ ਵਿਆਹ ਹੋ ਗਯਾ ਖਾਲੀ ਬੈਠੀ ਰੈਂਦ ਦੀ ਹੈਗੇ ਮੁੰਡਾ ਆਪਣੇ ਹਾਂ ਕੁੜੀ ਠੀਕ ਹੈ ਜੀ, ਵਿਆਹ ਕਰ ਛੱਡਿਆ ਸੀ ਦੋ ਸਾਲ ਹੋ ਗੇ ਜੇ।
ਅੱਛਾ। ਤੇ ਤੁਸੀਂ ਸਡੇਆ ਤੇ ਨੀ ਸਾਨੂੰ।
ਬਸ ਜੀ ਐਵੇਂ ਈ ਕਰ ਦਿੱਤੇ ਸੀ ਜੀ।
ਤਾਂ ਕੀਤੇ ਗਯਾ ਮੁੰਡਾ?
ਮੁੰਡਾ ਤਾਂ ਓਥੇ ਰੈਂਦੈ ਜੀ ਨੋਏਡਾ।
ਅੱਛਾ, ਅੱਛਾ।
ਵੋਟੀ ਨੂੰ ਵੀ ਲੈ ਗਯਾ, ਵੋਟੀ ਦੀ ਵੀ ਲੱਗ ਗੀ ਹੈਗ ਗੀ ਓਥੇ, ਹਾਂਜੀ ਆਪਣਾ ਫਲੈਟ ਲੈ ਲੀਤਾ ਜੇ।
ਅੱਛਾ। ਸਈ ਏ ਚੱਲੋ ਵਦਾਈ ਹੋਵੇ।
ਆਹੋ ਤੇਰੀ ਮੰਮੀ ਕੈ ਰੀ ਸੀ ਹੁਨ ਉੱਥੇ ਰੈ ਰੈਵਾਂਗੀ। ਤੇ ਮੈਂ ਇੱਥੇ ਰਵਾਂਗਾ ਮੈਂ ਤੇ ਰੋਟੀ ਬਣਾ ਲੈਂਦਾ ਆਪਣੀ। ਹਾਂ।
ਅੱਛਾ ਤੇ ਤੁਸੀਂ ਵੀ ਚਲੇ ਜਾਣਾ।
ਨਈ ਫੇਰ ਏਥੇ ਮੇਰਾ ਕੰਮ ਹੈਗਾ ਨਾ।
ਅੱਛਾ।
ਇਹ ਤੇ ਨਾਲ- ਨਾਲ ਪਿੰਡਾਂ ਚ ਕੰਮ ਹੈਗਾ ਦਵਾਈ ਦਾ ਵੀ ਕੰਮ ਹੈਗਾ ਵੈਦ ਦਾ।
ਅੱਛਾ।
ਸਿਰਕਾ ਦੇ ਆਂਦਾ ਉਹਨਾਂ ਨੂੰ। ਤੇ ਮੈਂ ਹਜ਼ਾਰ- ਹਜ਼ਾਰ ਰੁਪਏ ਲੁੱਟ ਲੈਂਦਾ।
ਅੱਛਾ।
ਹਾਂ।
ਕਿਹੜੀ- ਕਿਹੜੀ ਸ਼ੈ ਦੀ ਦਵਾਈ ਹੁੰਦੀ ਏ ਉਹ।
ਇਹ ਪੇਟ ਦਰਦ ਦੀ। ਪਾਣੀ ਚ ਮਿਲਾ ਕੇ ਪੀ ਲਓ ਪੇਟ ਦਰਦ ਠੀਕ ਹੋ ਜਾਂਦਾ। ਪੱਥਰੀ- ਵਥਰੀ ਗਲ ਕੇ ਨਿਕਲ ਜਾਂਦੀ ਹੈ, ਹਾਂਜੀ।
ਅੱਛਾ ਮੇਰੀ ਅੱਛਾ।
ਆਹੋ ਕੁੜੀ ਤੇ ਕਹਿੰਦੀ ਸੀ ਇੱਥੇ ਰੋ- ਟੀ ਖਾ ਜਾਣਾ ਜੀ ਇੱਕੋ ਰੋਟੀ ਖਾ ਜਾਣਾ ਪਾਪਾ ਜੀ, ਡਰਦੇ ਆ। ਹਾਂਜੀ ਉੱਡਾਈ ਚ ਰਹਿੰਦੀ ਹੈ ਜੀ ਮੰਡੀ ਪਾਰ।
ਅੱਛਾ।
ਉਹਦੇ ਕੋਲ ਟਾਈਮ ਨੀ ਆਉਂਦਾ ਜੀ ਕਦੀ ਏਦਰ ਕਦੀ ਉੱਧਰ ਵੱਜਦੀ ਰਹਿੰਦੀ ਹੈ।
ਅੱਛਾ- ਅੱਛਾ।
ਹਾਂਜੀ- ਹਾਂਜੀ।
ਤੁਸੀਂ ਵੀ ਚਲੇ ਜਾਣਾ, ਮੁੰਡੇ ਕੋਲ ਈ।
ਨਹੀਂ ਜੀ, ਅਸੀਂ ਤਾਂ ਆਪਣੇ ਘਰ ਠੀਕ ਹੈਗੇ ਏ।
ਤੇ ਉਹ ਵੀ ਤੁਹਾਡਾ ਘਰ ਈ ਐ।
ਕੋਈ ਨਹੀਂ ਜੇ ਉਹ ਬੁੱਢੀ ਚਲੀ ਜਾਂਦੀ ਹੈ ਬੁੱਢੀ ਉੱਥੇ ਪਈ ਰਹਿੰਦੀ ਹੈ। ਬੁੱਢੀ ਦਾ ਮਨ ਨੀ ਲੱਗਦਾ ਹੈਗਾ ਇੱਥੇ।
ਅੱਛਾ- ਅੱਛਾ।
ਹਾਂਜੀ।
ਪਤਾ ਨੀ ਕਿੰਨੇ ਗਾਣੇ ਚਲਾ ਰੱਖੇ ਨੇ, ਪਾਗਲ ਹੋ।